ਹੈਲੋ
ਹਾਂਜੀ, ਭਾਜੀ ਜੈ ਬਾਬੇ ਦੀ
ਜ ਬਾਬੇ ਦੀ ਭਾਜੀ, ਠੀਕ ਹੋ
ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਆ?
ਵਧੀਆ।
ਆਗੇ ਕੰਮਾਂ ਕਾਰਾਂ ਤੋਂ
ਉਹ ਆ ਕੇ ਹੁਨੇ ਰੋਟੀ ਖਾ ਕੇ, ਸੈਰ ਕਰਕੇ ਆਏ ਆ ਉੱਪਰ
ਅੱਛਾ, ਚਲੋ ਵਧੀਆ ਵਧੀਆ। ਉਹਰ ਸੈਰ ਵੀ ਜ਼ਰੂਰੀ ਆ, ਬਸ ਮੈਂ ਅੱਜ ਘਰੇ ਅੱਜ ਘਰੋਂ ਕੰਮ ਕਰਦਾ ਪਿਆ ਮੈਂ
ਅੱਛਾ ਅੱਛਾ, ਇਹ ਆ ਨਾ ਜਵਾਕ ਨੇ ਫ ਸਾਈਕਲ ਤੇ ਘੁਮਾ ਲਈ ਦਾ ਥੋੜਾ ਜਹਾ ਰਾਤ ਨੂੰ ਮੈਂ ਆਨਾ ਹੀ ਲੇਟ, ਹਮ
ਹਮ ਹਮ ਮ ਤੁਸੀਂ ਲੇਟ ਸਕਦੇ ਹੋ ਕਿਵੇਂ ਮਤਲਬ
ਲੇਟ ਆਉਂਨੇ ਹੋ
ਨਹੀਂ ਨਹੀਂ ਮੈਂ ਤਾਂ ਆਆ ਨਾ ਮਤਲਬ ਅੱਠ ਕੁ ਵੱਜ ਹੀ ਜਾਂਦੇ ਆ ਫਿਰ ਆ ਕੇ ਰੋਟੀ ਰੋਟੀ ਖਾਣ ਦਾ ਟਾਈਮ ਲੱਗ ਹੀ ਜਾਂਦਾ
ਅੱਛਾ ਅੱਛਾ ਅੱਛਾ, ਵਧੀਆ ਵਧੀਆ ਚ
ਹੁੰਦਾ ਵਾ ਸਤ ਵਜੇ ਆਉਂਦੇ ਆਂਦੇ ਦਸ ਪੰਦਰਾਂ ਮਿੰਟ ਉੱਪਰ ਜਾਂਦੇ ਆ ਉਹ ਨੂੰ ਟਮ ਲਗ ਜਾਦੇਫਿਰ
ਅੱਛਾ ਅੱਛਾ ਅੱਛਾ, ਵਧੀਆ ਵਧੀਆ ਹੋਰ ਕੋਈ ਨਵੀਂ ਤਾਜ਼ੀ, ਹੋਰ ਕੋਈ ਗੱਲਬਾਤ।
ਬਸ ਨਵੀਂ ਤਾਜ਼ੀ ਤਾਂ ਇਹੀ ਆ ਹੋਰ ਕੀ ਆ
ਉਹ ਤਾਂ ਬੰਦ ਹੋ ਗਈਆਂ ਦਿੱਲੀ ਚ ਗੱਡੀਆਂ, ਇਲੈਕਟ੍ਰਿਕ ਆ ਅੱਜ ਨਿਊਜ਼ ਆਈ ਹੋਈ ਆ ਕਹਿੰਦੇ ਤੀਹ ਪ੍ਰਸੈਂਟ ਪਤਾ ਨੀਂ ਪੈਟਰੋਲ ਵਾਲੀ, ਉਹ ਇਲੈਕਟ੍ਰਿਕ ਹੀ ਆ ਰਹੀ ਆ ਹੁਣ।
ਹਾਂ ਹਾਂ, ਹਾਂ ਹਾਂ ਹੁਣ ਦੋ ਹਜ਼ਾਰ ਠਾਈ ਤੋਂ ਠਣ ਠਨ ਦੋ ਹਜ਼ਾਰ ਅਠਾਈ ਤੋਂ ਸਾਰੀਆਂ ਉਹੀ ਆਉਣੀਆਂ ਨੇਂ ਨਵੀਂ ਗ ਨਵੀਂ ਅਹ ਟੂ ਟੂ ਵੀਲਰ ਨ੍ਈਂ ਆਉਣੀ ਕੋਈ ਹੁਣ। ਪੇਟਰੋਲ ਤੇ ਜੇਡੀ ਹੋਏਗੀ, ਹਾਂ। ਇਥਨੋਇਲ ਦਾ ਵੀ ਉਹ ਹੋ ਗਿਆ ਨਾਂ ਕੇਸ ਹੋ ਗਿਆ, ਸੁਪਰੀਮ ਕੋਰਟ ਨੇ ਕਹਿ ਤਾ ਕਿ ਤੁਸੀਂ ਜੇ ਇਥੇਨੋਇਲ ਯੂਜ ਕਰ ਰਹੇ ਹੋ, ਤੁਹਾਡੀਆਂ ਗੱਡੀਆਂ ਖਰਾਬ ਹੋ ਰਹੀਆਂ। ਅਸੀਂ ਚੈੱਕ ਕਰਾਂਗੇ, ਉਹਦੇ ਉੱਤੇ ਵੀ ਹੋ ਗਿਆ ਕੇਸ ਇਥਨੋਇਲ ਤੇ।
ਉਹ ਤਾਂ ਬੰਦ ਹੋ ਜਾਣਾ ਚਾਈਦਾ, ਉਹਦਾ ਨੁਕਸਾਨ ਹੀ ਆ ਉਹਦਾ। ਕੋਈ ਫਾਇਦਾ ਨ੍ਹੀਂ ਹੈਗਾ, ਇਲੈਕਟ੍ਰਿਕ ਠੀਕ ਆ ਫਿਰ ਵੀ ਚਲੋ ਇਲੈਕਟ੍ਰਿਕ ਚਲਾ ਦੇਨ।
ਹਾਂ, ਉਹ ਤਾਂ ਦੇਖੋ ਪਰ ਇਲੈਕਟ੍ਰਿਕ ਵਿੱਚ ਵੀ ਤਾਂ ਜਦੋਂ ਬਣਦੀਆਂ ਨੇਂ ਉਹਦੇ ਵਿੱਚ ਵੀ ਤਾਂ ਜ਼ਿਆਦਾ ਅਹ ਕਹਿੰਦੇ ਕਿ ਜਦੋਂ ਪੰਜ ਗੱਡੀਆਂ ਜਿੰਨਾ ਪ੍ਰਦੂਸ਼ਣ ਹੁੰਦਾ ਜਦੋਂ ਇਲੈਕਟ੍ਰਿਕ ਬੈਟਰੀ ਅਹ ਬਣਦੀ ਆ ਲੀਥੀਅਮ ਨਾਲ।
ਅੱਛਾ, ਪਰ ਇਹ ਬਾਅਦ ਚੋਂ ਨੀਂ ਨਾਂ ਪੋਲਿਊਸ਼ਨ ਹੁੰਦਾ ਇੱਕ ਵਾਰੀ ਇੱਕ ਵਾਰੀ ਹੁੰਦਾ ਫਿਰ
ਪਰ ਬੈਟਰੀਆਂ ਬਹੁਤ ਪੰਜ-ਪੰਜ ਲੱਖ ਰੁਪਏ ਦੀਆਂ ਬੈਟਰੀਆਂ ਨੇਂ।
ਹਂ ਉਹ ਤਾਂ ਹੈ।
ਬੈਟਰੀ ਮਹਿੰਗੀ ਆ ਫੇਰ ਗੱਡੀ ਦੀ।
ਪਰ ਇਹ ਜਿਹੜਾ ਹੁਣ ਆਪਣੇ ਲੁਧਿਆਣੇ ਸੀਗਾ ਪਹਿਲਾਂ ਉਹ ਡੀਜ਼ਲ ਆਟੋ ਚੱਲਦੇ ਸੀ ਕਿੰਨੇ ਉਹ ਕਿੱਡਾ ਧੂਆਂ ਮਾਰਦੇ ਸੀ। ਹੁਣ ਬਿਲਕੁਲ ਖਤਮ ਹੋ ਗਿਆ ਕਿਉਕਿ ਦੂਜੇ
ਹੁਣ, ਉਹ ਈ ਰਿਕਸ਼ਾ ਚੱਲ ਪਏ ਜ਼ਿਆਦਾ।
ਹਂ, ਉਹਦੇ ਕਰਕੇ ਫਰਕ ਤਾਂ ਪਿਆ ਹੀ ਆ।
ਹਾਂ, ਹਾਂ। ਪਰ ਕਾਫੀ
ਬਾਕੀ ਇਹ ਨਾਂ ਇਦਾ ਵੱਡੀ ਕਮਰਸ਼ੀਅਲ ਜਿਹੜੇ ਆ ਨਾਂ ਵੱਡੇ ਟਰੱਕ ਟਰੁੱਕ ਉਹ ਵੀ ਬੰਦ ਹੋਣਗੇ ਫੇਰ ਸਹੀ ਹੋਊਗਾ।
ਪਰ ਟਰੱਕ ਸੀ ਐਨ ਜੀ ਤੇ ਹੀ ਚੱਲਦੇ ਨੇਂ, ਇਲੈਕਟ੍ਰਿਕ ਟਰੱਕ ਤਾਂ ਸ਼ਹਿਰ ਪਰ ਬੱਸਾਂ ਆ ਗਈਆਂ ਤੇ ਟਰੱਕ ਵੀ ਤਾਂ ਆਈ ਸਕਦੇ ਨੇਂ ਇਲੈਕਟ੍ਰਿਕ।
ਹਂ
ਪਰ ਉਹੀ ਆ ਕਿ ਮਤਲਬ ਕਿ ਫੇਰ ਇਹਨਾਂ ਨੂੰ ਥਾਂ ਥਾਂ ਤੇ ਜਿਵੇਂ ਪੈਟਰੋਲ ਪੰਪ ਆ ਤੇ ਓਦਾਂ ਹੀ ਕਹਿੰਦੇ ਕਿ ਫੇਰ ਦੂਜੇ ਖੁੱਲਣੇ ਪੈਣੇ ਆ, ਇਲੇਕਟ੍ਰਿਕ। ਹਾਂ।
ਉਦਾ ਫ ਆ ਗਿਆ ਨਾਂ ਚਾਈਨਾਂ ਨੇ ਤਾਂ ਕੱਢ ਤਾਂ ਦਸ ਮਿੰਟ ਚ ਹੋ ਜਿਆ ਕਰੂ ਚਾਰਜ ਗੱਡੀ।
ਅੱਛਾ ਜੀ! ਸਹੀ ਆ ਫਿਰ ਤਾਂ, ਪਰ ਉਹ ਪੈਸੇ ਲਿਆ ਕਰਨਗੇ, ਓਨੇ ਹੀ
ਉਹਦਾ ਏਦਾਂ ਪੰਪ ਤੇ ਆ, ਬ ਓਦਾਂ ਹੀ ਪੈਸੇ ਤਾਂ ਲੱਗਣੇ ਹੀ ਆ। ਫ੍ਰੀ'ਚ ਕੀ ਮਿਲਦਾ।
ਹਾਂ ਉਹ ਤਾਂ ਹੈ ਹੀ, ਪਰ, ਘਰੇ ਮਤਲਬ ਬੰਦਾ, ਘਰੇ ਵੀ ਚਾਰਜ ਕਰ ਸਕਦਾ। ਤੇ, ਉਹਨਾਂ
ਹਂ, ਪੰਪ ਦੇ ਹਾਂ ਫੈਦਾ ਏ ਨਾਂ ਬਈ ਜਿਦਾਂ ਹੁਣ ੳ ਕ ਬਾਕੀ ਚਾਰਜ ਕਰਦੇ ਕਿੰਨਾ ਟਾਈਮ ਬਹਿਣਾ ਪੈਂਦਾ।
ਹਾਂ
ਹ ਬੰਦੇ ਮੰਨ ਲਓ ਕੰਮ ਆ ਬੰਦੇ ਨੇਂ ਕਿਤੇ ਜਾਣਾ ਵਾ, ਉਹਨੂੰ ਕਿੰਨਾ ਟਾਈਮ ਲੱਗ ਜਾਣਾ ਫਿਰ
ਹਾਂ, ਨ੍ਹੀਂ ਤਾਂ ਘਰੇ ਬੰਦਾ ਜਿਵੇਂ ਗੱਡੀ ਖੜੀ ਐ ਤੇ ਰਾਤ ਨੂੰ ਚਾਰਜ ਤੇ ਲਾ ਦੇਵੇ ਦਿਨੇਂ ਤੱਕ
ਘਰ ਤਾਂ ਲਾਂਦੇ ਈ ਕੰਪਨੀ ਆਲੇ ਲਾਂਦੇ ਆ ਨਾਂ। ਚਾਰਜਰ ਘਰੇ ਲਾ ਕੇ ਜਾਂਦੇ ਆ ਐਕਸਟਰਾ, ਪਰ ਉਹਦੇ ਵਾਸਤੇ ਤੁਹਾਨੂੰ ਪੰਜ ਕਿੱਲੋ ਵਾਲੇ ਦਾ ਕਨੈਕਸ਼ਨ ਲੈਣਾ ਪੈਂਦਾ।
ਅੱਛਾ
ਹਂ, ਪੰਜਾਹ ਹਜ਼ਾਰ ਰੁਪਏ ਦਾ ਖਰਚਾ ਵਾ ਵੈਸੇ ਸਕੀਮ ਚੱਲਦੀ ਪਈ ਸੀ। ਸਾਡੀ ਗੱਡੀ ਤੇ ਤਾਂ।
ਅੱਛਾ।
ਫ੍ਰੀ ਆ, ਮਤਲਬ। ਇੱਕ ਮਹੀਨੇ ਤੱਕ ਹੋਰ ਰ ਫ੍ਰੀ ਆ, ਚਾਰ- ਹਜਾਰ, ਉਦਾ ਪੰਜਾਹ-ਹਜ਼ਾਰ ਰੁਪਏ ਦਾ ਖਰਚਾ ਵਾ।
ਅੱਛਾ, ਉੱਦਾਂ ਪੰਜਾਹ-ਹਜ਼ਾਰ ਰੁਪਏ ਦਾ, ਵੈਸੇ ਫ੍ਰੀ ਆ, ਚਾਰਜਰ ਹੈਂ।
ਹੁਣ ਫ੍ਰੀ ਚੱਲਦੀ ਪਈ ਆ, ਇੱਕ ਮਹੀਨੇ ਸਕੀਮ ਹੋਰ ਹੈਗੀ ਹੈ। ਸੇਂਡ ਕੀਤੀ ਇਹਨਾਂ ਨੇ, ਹੈਗੀ ਆ। ਆਪਣੀ ਮਰੁਤੀ ਦੀ ਆਂਦੀ ਆ, ਈ ਵਟਾਰਾ, ਈ ਵਟ
ਦੀਆਂ ਨੇ।
ਹਾਂ, ਦੋ ਤਾਂ ਮੈਂ, ਵੇਚਤੀਆ
ਅੱਛਾ, ਵਧੀਆ ਫਿਰ ਤਾ।
ਉਹ ਇੱਕ ਵਾਰੀ ਚਾਰਜ ਕਰਕੇ, ਮਤਲਬ ਸਾਢੇ ਪੰਜ, ਪੰਜ-ਸੌ ਚੱਲਦੀ ਆ। ਮਤਲਬ ਕਹਿੰਦੀ ਹੈ ਕੰਪਨੀ, ਪੰਜ-ਸੱਤ, ਪੰਜ, ਸੱ ਪੰਜਸੌ ਚਾਲੀ ਕਹਿੰਦੀ ਆ। ਚਾਰ ਸੌ, ਸਾਢੇ ਚਾਰ ਸੌ, ਚੱਲ ਜਾਂਦੀ ਆ।
ਸਹੀ ਆ ਫਿਰ ਤਾਂ ਜੇ ਆਪਾਂ ਜਾਣਾ ਹੋਵੇ ਕਿਤੇ, ਜਿਵੇਂ ਬਾਬੇ ਦੇ ਆਉਣਾ ਜਾਣਾ ਕਰਨਾ ਹੋਵੇ ਤਾਂ, ਹੋ ਆਰਾਮ ਨਾਲ, ਪਹਾੜਾਂ ਵਿੱਚ
ਇਹ ਆ ਬਾਈ ਹੁਣ ਦੇਖੋ, ਬੰਦੇ ਰਾਤੀ ਲਾ ਦੇਵੇ, ਸਵੇਰੇ ਉੱਠ ਕੇ, ਵਈ, ਜਾਂ ਕੱਲ
ਹਾਂ। ਇਹ ਤਾਂ ਹੈ, ਇਹ ਤਾਂ ਹੈ, ਸਹੀ ਕਹਿ ਰਹੇ ਹੋ। ਫਿਰ ਤਾਂ ਠੀਕ ਆ ਜੇ, ਸਾਢੇ ਚਾਰਸੌ, ਕਿਲੋਮੀਟਰ ਚੱਲਦੀ ਆ। ਤਾਂ, ਮਤਲਬ ਜੇ ਤਾਂ, ਸੌ-ਡੇਢ ਸੌ, ਚੱਲ ਗਿਆ ਫੇਰ ਤਾਂ ਫਾਇਦਾ ਨੀ ਕੋਈ।
ਉਹਦੇ'ਚ ਆਂਦਾ ਨਾ ਤਰਤਾਲੀ ਕਿੱਲੋ ਵਾਟ ਆਂਦੀ, ਇੱਕ ਪਚਵੰਜਾ ਕਿੱਲੋ ਵਾਟ, ਦੋ ਆਉਂਦੇ ਮੌੜਲ। ਇੱਕ ਘੱਟ ਚੱਲਦੀ। ਇੱਕ ਤਿੰਨਸੌ ਕਿਲੋਮੀਟਰ ਚੱਲਦੀ ਆ, ਇੱਕ ਮਤਲਬ ਚਾਰ ਸੌ ਕਿਲੋਮੀਟਰ। ਤਿੰਨ ਸੌ ਕਿੱਲੋਟਰ ਵੀ, ਠੀਕ ਆ। ਹਾਂ, ਇਹ, ਉਹ ਪੈਂਦੀਆਂ ਮਤਲਬ ਅਠਾਹ ਇੱਕ, ਇੱਕ ਲੱਖ ਦੀ ਪੈਂਦੀ ਹੈ, ਇੱਕ ਪੈਂਦੀ ਹੈ, ਸਤਾਰਾਂ ਕੁ ਲੱਖ ਦੀ।
ਅੱਛਾ ਜੀ! ਬੜੀਆਂ ਮਹਿੰਗੀਆਂ ਗੱਡੀਆਂ ਨੇ। ਪਰ ਪਰ ਉਹੀ ਆ ਫਿਰ ਬਾਅਦ ਵਿੱਚ, ਜਿਵੇਂ ਕਹਿੰਦੇ ਆ, ਅ ਕੱਲੀ
ਨਹੀਂ-ਨਹੀਂ, ਇਹਨਾਂ ਦੀ ਐ ਨਾ, ਬੈਟਰੀ ਪੂਰੀ ਰਹਿੰਦੀ।
ਅੱਛਾ, ਤੇਰੀਸੈਲ ਵੈਲਿਊ ਨਹੀਂ ਹੋਣੀ ਫਿਰ ਇਹਨਾਂ ਦੀ।
ਹੂੰ, ਹਜੇ ਤੱਕ ਵੀ ਅਜ ਤ ਮਾਰਕੀਟ'ਚ ਆਈ ਆ, ਹੌਲੀ- ਹੌਲੀ ਪਤਾ ਚੱਲੂਗਾ ਰੀਸੇਲ ਕੀ ਹੈਗੀ ਆ, ਜਿੱਦਾਂ, ਏਦਾਂ ਹੁਣ ਵਿਕਣ ਆਣਗੀਆਂ।
ਹਾ, ਦੇਖੋ, ਕੀ ਪਰ ਗੱਡੀਆਂ ਵਧੀਆ ਨੇ? ਕੱਢਦੀਆਂ ਦਮਦਾਰ ਨੇ ਵੈਸੇ।
ਉਦਾ ਤਾਂ ਦਮਦਾਰ ਹੀ ਆ। ਤੇ ਪੀਕਪ-ਕੁਪ ਤਾਂ ਠੀਕ ਆ।
ਹਾਡੇ ਵੀ ਆਫਿਸ ਚੱਲਦੀਆਂ ਨੇ ਮਤਲਬ ਕਿ ਤੇ, ਉਹ ਚਲਾਈ ਫਿਰਦੇ ਆ, ਵੈਸੇ ਤਾ
ਟਾਟਾ ਦੀ ਗੱਡੀ ਸਸਤੀ ਟਾਟਾ ਦੀ ਆ, ਗਈ ਗਿਆਰਾਂ ਦਸ, ਗਿਆਰਾਂ ਲੱਖ ਦੀ ਹੈਗੀ ਆ।
ਟਾਟਾ ਦੀ ਫਿਰ ਜ਼ਿਆਦਾ ਵੀ ਕੂਗੀ ਟਾਟਾ ਸਿਆਰਾਂ ਕਰਕੇ ਵੀ ਤਾਂ ਆਈ ਹੈ ਇੱਕ ਉਹ ਵੀ ਤਾਂ ਗੱਡੀ ਵਧੀਆ ਸ
ਹਾਂ ਉਹ ਵਧੀਆ ਹਾਂਜੀ, ਉਹ ਦੋ ਯਾਦ ਕ੍ਰਿਕ ਵੀ ਹੈਗੀ ਆ। ਉਹਦੇ'ਚ ਇਲੈਕਟ੍ਰਿਕ ਵੀ ਆਈ ਨਾ, ਉਹਦੇ 'ਚ ਕਹਿੰਦੇ ਪਾਵਰਫੁਲ ਆ ਕਾਫੀ
ਦੱਸ, ਇਆਰਾ 'ਚ ਹੀ
ਹੂੰ, ਹੂੰ ਦੁਬਈ ਦੇ ਪਹਾੜ, ਪੁਹੁੜ, ਦੇ ਨਾ ਜਿਹੜੇ ਮਿੱਟੀ ਦੇ ਦੁਬਈ ਦੇ, ਜਿਹੜੇ ਉੱਥੇ ਤੇ ਟਰੈਲ ਕੀਤਾ ਸੀ, ਨਿਆਣੇ ਨੇ ਕਾਫੀ ਵਧੀਆ
ਅੱਛਾ, ਪਰ ਟਾਟਾ ਦਾ ਲੋਹਾ ਕਹਿੰਦੇ ਹੈਵੀ ਹੋਣ ਕਰਕੇ ਉਹ, ਮਤਲਬ ਕਿ, ਜਿਵੇਂ ਉਹ ਥੋੜਾ ਜਿਹਾ ਦੱਬਦੀਆਂ ਨੇ ਗੱਡੀਆਂ, ਅੱਛਾ ਜੀ। ਸਹੀ ਆ ਫਿਰ ਤਾਂ ਬਾਕੀ ਆਈ ਜਾਣੀ ਆ ਦੇਖੋ ਹੁਣ ਕਰਨਗੇ ਆ ਨਹੀਂ ਸਹੀ ਆ, ਹਾਂਜੀ ਹਾਂਜੀ ਹਾਂਜੀ ਆਉਣ ਵਾਲਾ ਟਾਈਮ ਪਤਾ ਨੀ ਪਰ ਉਹੀ ਆ, ਨਵੀਆਂ ਨਵੀਆਂ ਤਕਨੀਕਾਂ ਆਈ ਜਾਂਦੀਆਂ, ਸਭ ਚੀਜ਼ਾਂ ਸਹੀ ਹੋਈ ਜਾਂਦੀਆਂ ਵਾ, ਪਲੈ ਨੁਕਸਾਨ ਵੀ ਆ ਫਾਇਦਾ ਵੀ ਆ ਹੁਣ ਪੈਟਰੋਲ ਵਾਲੀਆਂ ਖ਼ਤਮ ਕਰ ਦੇਣਗੇ ਗੱਡੀਆਂ। ਪਰ ਜਿਨਾਂ ਕੋਲ ਹੈਗੇ ਉਹਨਾਂ ਦਾ ਤਾਂ ਨੁਕਸਾਨ ਹੀ ਆ ਨਾ। ਹਮ ਬਾਕੀ ਜਿੰਨਾ ਦਾ ਜਿੰਨਾ ਦਾ ਤੇਲ ਨੇ ਅੱਜ ਕਲ ਤਾਂ ਉਹਨਾਂ ਨੇ ਹੀ ਤੁਹਾਨੂੰ ਖਾਣਾ, ਹਾਂ ਹਾਂ ਉਹ ਤਾਂ ਹੈ ਹੀ ਤੇਲ ਤੇਲ ਵੀ ਹੁਣ ਪਰ ਉਹੀ ਹੈ ਤੇਲ ਦਾ ਫਿਰ ਰੇਟ ਘੱਟ ਜਊਗਾ। ਜੇ ਐਏ ਚੱਲਦਾ ਰਿਹਾ ਤਾਂ ਇਹਨਾਂ ਨੇ ਲੈਣਾ ਪਰ ਲੈ ਲੈਣਗੇ, ਸਹੀ ਨਾ ਕਿਸੇ ਤਰੀਕੇ ਨਾਲ ਤਾਂ ਲੈਣਾ ਹੀ ਪੈਣਾ ਇੰਡੀਆ ਨੂੰ ਤੇਲ, ਹਉ ਇੱਕ ਨਿਆਰਾ ਨਿਆਰਾ ਕਰਕੇ ਪੈਟਰੋਲ ਪੰਪ ਆ, ਤੇ ਉਹਨਾਂ ਨੇ ਕਹਿੰਦੇ ਤੇਲ ਸਸ ਤਾ ਕਰਤਾ, ਪੰਜ ਰੁਪਈਏ ਸਸਤਾ ਹੋ ਗਿਆ ਉਹਨਾਂ ਦਾ
ਹਾਂਜੀ ਪਤਾ ਨਹੀ।
ਉਹਨਾਂ ਨੇ ਅਹ ਮੈਨੂੰ ਅੱਜ ਤਾ ਲੱਗਿਆ ਵੀ ਅਹ ਜਿਵੇਂ ਹੁਣ ਰੇਟ ਦੇ ਤੇਲ ਦੇ ਰੇਟ ਘੱਟ ਗਏ ਆ ਤੇ ਨਿਆਰ ਪੱਪਾ ਵਾਲਿਆਂ ਨੇ ਅਹ ਤੇਲ ਦਾ ਰੇਟ ਘੱਟ ਕਰਤਾ ਪੰਜ ਰੁਪਏ। ਸਾਡੇ ਤੇ ਨੇੜੇ ਹੀ ਹੈਗਾ ਵਾ ਦੇਖਦੇ ਪਤਾ ਦੇਖਦੇ ਆ ਫਿਰ ਹਾਂ ਸਵੇਰੇ ਪਤਾ ਕਰ ਲਿਓ ਤੁਸੀਂ ਮਤਲਬ ਕਿ ਉਹਨਾਂ ਨੇ ਜੇ ਅਤੇ ਆਪਾਂ ਪੰਜਾਬ 'ਚ ਕਿੰਨਾ ਤੇਲ ਆ ਇੱਥੇ ਆਪਣੇ ਇੱਕ ਸੌ ਪੰਜ ਰੁਪਏ। ਫਿਰ ਸੌ ਰੁਪਏ ਕਰਤਾ ਉਹਨਾਂ ਨੇ ਮੇਰੇ ਹਿਸਾਬ ਨਾਲ। ਹੁਣ ਤੇਲ ਤਾਂ ਘਟਨਾ ਚਾਹੀਦਾ, ਹੁਣ ਘੱਟ ਗਿਆ। ਹਾਂਜੀ ਡੇਢ ਸੌ ਤੋਂ ਅਠਾਹਠ ਵਲ ਅਠਾਹਠ ਪੌ ਡੋਲਰ ਦੀ ਉਹ ਹੋ ਗਈ ਬੈਰਲ ਇੱਕ। ਪਹਿਲਾਂ ਡੇਢ ਸੌ ਪਹਿਲਾਂ ਡੇਢ ਸੌ ਦੀ ਸੀ ਹੁਣ ਅਠਾਹਠ ਦੀ ਹੋ ਗਈ ਇੱਕ ਬੈਰਲ। ਕਮਰਸ਼ੀਅਲ ਸਿਲੰਡਰ ਵੀ ਸਸਤਾ ਕਰਤਾ ਇਹਨਾਂ ਨੇ ਇਕੱਤੀ ਸੋ ਰੁਪਏ ਦਾ ਵਾ ਅੱਜ ਹੀ ਨਵੇਂ ਰੇਟ ਆਏ ਆ ਨਹੀਂ ਸਸਤਾ ਕਰਤਾ। ਹੋਰ ਤਿਨਸੌ ਕੁਝ ਰੁਪਏ ਨਹੀਂ ਨਹੀਂ ਅੱਜ ਹੀ ਨਵੇਂ ਰੇਟ ਆਏ ਆ ਇੱਕ ਜੁਲਾਈ ਤੋਂ ਮੈਂ ਹੁਣ ਵੇਖੇ ਸੀ ਨਾ ਥੋੜ੍ਹੀ ਦੇਰ ਪਹਿਲਾਂ ਨਿਊਜ਼ ਚੈੱਕ ਕੀਤੀ। ਤੁਸੀ ਉਹਦੇ ਵਿੱਚ ਦੱਸ ਰਹੇ ਹਾਂ, ਪਹਿਲਾ ਮਹਿੰਗਾ ਹੋਣਾ ਏਕਤੀ ਸੌ, ਹਾਂ ਪਹਿਲਾਂ ਮਹਿੰਗਾ ਸੀਗਾ। ਉਹ ਵੀ ਪਰ ਜਿਹੜਾ ਘਰੇਲੂ ਗੈਸ ਆ ਉਹ ਤਾਂ ਇਹਨਾਂ ਨੇ ਕਰਤਾ ਨੌਸੌ ਤਰਤਾਲੀ ਰੁਪਈਏ ਆ ਦਿੱਲੀ ਵਿੱਚ ਹਮ ਉਹ ਤਾਂ ਸੇਮ ਹੀ ਆ, ਹਾ ਹਾਂ ਪਰ ਉਹੀ ਹੈ ਕਿ ਮਤਲਬ ਕਮਰਸ਼ੀਅਲ ਦਾ ਨਹੀਂ ਮੈਨੂੰ ਪਤਾ ਹੈਗਾ ਘਟਿਆ ਜਾ ਨਹੀ, ਬੈਂਕਾਂ ਦੇ ਰੂਲ ਵੀ ਚੇਂਜ ਹੋ ਗਏ ਆ ਥੋੜ੍ਹੇ ਬਹੁਤ ਜਿਵੇਂ ਤੁਸੀਂ ਪੇਮੈਂਟ ਕਰਦੇ ਹੋ ਅਤੇ ਤੁਹਾਡਾ ਕੋਈ ਫਰੋਡ ਹੋ ਜਾਂਦਾ ਅਤੇ ਬੈਂਕ ਦੇਣਦਾਰ ਆ ਹੁਣ ਉਹਦੀ ਅੱਛਾ, ਜੇ ਤੁਹਾਡਾ ਕੋਈ ਲੋਸ ਹੋ ਜਾਂਦਾ ਵਾ ਤੇ ਉਹਦੀ ਹੁਣ ਬੈਂਕ ਦੇਣਦਾਰ ਹੋਊਗੀ ਕਿ ਇ ਪਰ ਅਗਰ ਬੰਦੇ ਦੀ ਗ਼ਲਤੀ ਆ ਫਿਰ? ਬੰਦੇ ਦੀ ਗ਼ਲਤੀ ਆ ਉਹ ਦੇਖਣਗੇ ਨਾ ਸਾਰਾ ਜਾਂਚ ਪੜਤਾਲ ਕਰਨਗੇ। ਜੇ ਬੰਦੇ ਨੇ ਤਾਂ ਮਤਲਬ ਕਿ ਚੌਵੀ ਘੰਟੇ ਦੇ ਵਿੱਚ ਡਿਸਪ ਡਿਸਪਿਊਟ ਪਾ ਤਾ ਕਿ ਮਤਲਬ ਕਿ ਹਾਂ ਵੀ ਮੇਰਾ ਏਦਾਂ ਏਦਾਂ ਹੋ ਗਿਆ ਵਾ ਅਤੇ ਉਹ ਬੈਂਕ ਦਊਗਾ ਹਾਂ ਫਰੋਡ ਹੋ ਗਿਆ। ਅਤੇ ਉਹ ਬੈਂਕ ਦੀ ਜ਼ਿੰਮੇਵਾਰੀ ਹੋਊਗੀ ਵੀ ਉਹ ਤੋਂ ਪੈਸਾ ਵਾਪਸ ਲੈਣਾ। ਟਰਾਜੈਕਸ਼ਨਾ ਤੇ ਇਹਨਾਂ ਨੇ ਘਟਾਤਿਆ ਹੁਣ, ਟਰਾਜੈਕਸ਼ਨਾ ਤੇ ਤਿੰਨ ਹੈਗੀਆਂ ਹੀ ਆ ਮਤਲਬ ਕਿ ਤਿੰਨ ਹੀ ਕਰ ਸਕਦੇ ਹੋ ਤੁਸੀਂ ਏਟੀਐਮ ਚ ਕਢਾ ਸਕਦੇ ਹੋ, ਉਦੋਂ ਤੇ ਪੈਸੇ ਲੱਗਦੇ ਆ। ਹਉ ਅਠਾਈ ਰੁਪਈਏ ਪਰ ਟ੍ਰਾਂਜੈਕਸ਼ਨ ਦੇ ਆ ਉਦੈ ਉਤੇ ਅੱਛਾ, ਹਾਂ। ਕਾਫੀ ਸਾਰੇ ਰੂਲਸ ਨਵੇਂ ਆਏ ਐ, ਤੇ ਓਹ ਆ ਗਿਆ ਥੋਨੂੰ ਸਰਕਾਰ ਦਾ ਮੈਸੇਜ ਪੰਜਾਬ ਸਰ ਕਾਰੱਲੋਂ ਤਿੰਨ ਹਜ਼ਾਰ ਰੁਪਏ ਆਲਾ। ਅਸੀਂ ਭਰਿਆ ਈ ਨੀ ਫਾਰਮ-ਫੂਰਮ ਕਿੱਦਾਂ ਭਰਣੈ। ਕਿਓਂ ਭਰਿਆ ਕਿਓਂ ਨੀ? ਔਥੇ ਕੋਈ ਹੈ ਈ ਨੀ ਮੈਕੇ ਕੰਮ ਭਰਲੂਗਾ ਲਾਲੇ ਬਿਲ ਤੇ ਪੁੱਛਣਾ ਸੀ ਤੁਸੀਂ ਕਿਸੇ ਤੋਂ, ਮੰਮੀ ਤੇ ਭਾਬੀ ਦਾ ਭਰਨਾ ਸੀਗਾ। ਹਾਂ, ਔਧਰ ਮੰਮੀ ਹੋਰਾ ਨੇ ਭਰਿਆ ਸੀ, ਔਨਾਂ ਨੂੰ ਤਾਂ ਆ ਗਿਆ ਅੱਜ ਮੈਸਿਜ ਆਇਆ ਵਾ ਕਿ ਮਤਲਬ ਤੁਹਾਡੇ ਅਕਾਊਂਟ ਵਿੱਚ ਤਿੰਨ ਤਿੰਨ ਹਜ਼ਾਰ ਪੇ ਆਊਗਾ। ਅੱਛਾ ਆਗਿਐ ਮੈਸਿਜ? ਹਾਂ। ਬ ਠੀਕ ਐ ਫੇਰ ਤਾਂ ਫੇਰ ਭਰ ਦਿੱਤੇ। ਹਾਂ ਭਰ ਦੋ ਤੁਸੀਂ ਵੀ, ਆਊਗਾ। ਮਤਲਬ ਕਿ ਜਦੋਂ ਵੀ ਭਰੋਂਗੇ ਤੁਹਾਨੂੰ ਓਹ ਪਿਛਲੇ ਮੀਨੀਆਂ ਦਾ ਨਾਲ ਮਿਲ ਕੇ ਜਿਵੇਂ ਹੁਣ ਭਰਤਾ ਤੇ ਅਗਲੇ ਮੀਨੇ ਫਿਰ ਚਾਰ ਹਜ਼ਾਰ ਰੁਪਇਆ ਆਊਗਾ। ਉਂ ਜਰਨਲ ਕੈਟ ਕੈਟੇਗਰੀ ਦਾ ਹੈਗਾ ਅਹ ਹਜ਼ਾਰ ਰੁਪਇਆ ਤੇ ਦੂਜ ਦੇਆ ਦਾ ਘਾਟਾ, ਚਲੋ ਵੀਰੇ ਮੈਂ ਥਾਨੂੰ ਕਰਦਾ ਮੈਨੂੰ ਕਾਲ ਆ ਰਹੀ ਹੈ ਇੱਕ ਹਾਂਜੀ ਓਕੇ, ਓਕਏ ਵੀਰੇ
ਕੀ ਕਹਿੰਦੈ
ਅੱਛਾ ਜੀ